ਸਤਿ ਸ੍ਰੀ ਅ ਅਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਜੀ ਤੁਆਡੇ?
ਬਸ ਵਧੀਆ।
ਅੱਛਾ ਡਿਨਰ ਹੋ ਗਿਆ ਜੀ ਤੁਆਡਾ?
ਹਾਂਜੀ, ਹੋ ਗਿਆ।
ਡਿਨਰ ਹੋ ਗੇਆ ਜੀ?
ਹਾਂਜੀ।
ਅੱਛ ਕੀ ਬਨਾਏਆ ਫੇਰ ਡਿਨਰ ਚ?
ਅੱਜ, ਛੋਲੇਆਂ ਦੀ ਦਾਲ। ਹੈਲੋ
ਹਾਂਜੀ ਹੋਰ ਅੱਜ ਕੀ ਕੀਤਾ ਤੁਸੀ ਪੂਰਾ ਦਿਨ?
ਅੱਜ ਨਾ ਦਾਲ ਬਨਾਈ ਸੀ ਛੋਲੇਆਂ ਦੀ ਵਿੱਚ ਕੱਦੂ ਪਾ ਕੇ। ਤੁਆਡੀ ਵਾਈਫ ਕੋਲੋਂ ਈ ਪੁੱਛੇਆ ਸੀ ਅਸੀ ਨਾ। ਹੋਰ ਤੁਸੀ ਕੀ ਕਰ ਰੇ ੳ? ਹੋਰ
ਜੀ, ਜੀ।
ਏਦਰ ਨਾ ਮੌਸਮ ਬੜਾ
ਅੱਛਾ।
ਹੋਰ ਤੁਸੀ ਕੀ ਕਰਦੇ ਪਏ ੳ?
ਅਸੀ
ਏਧਰ ਨਾ ਬੜੀ ਬਾਰਿਸ਼ ਆ ਰੀ ਏ। ਹੈਲੋ
ਹ ਅਸੀਂ ਤੇ ਬਣਾਇਆ ਕਦੂ
ਹੈਲੋ। ਕੀ ਹੋਇਆ?
ਹਾਂਜੀ, ਮਾਫ਼ ਕਰੋ ਜੇ ਖਾਂਗ ਆ ਗਈ ਸੀ ਮੈਨੂੰ ਹਾਂ, ਜੀ ਤੁਸੀਂ ਕੀ ਕਹਿ ਰਹੇ ਸੀ ਅੱਛਾ ਕੱਦੂ ਦੀ ਉਹ ਅੱਛਾ ਬਣਾਆ ਕੀ ਸਬਜ਼ੀ ਬਣਾਈ ਸੀ ਅੱਛਾ, ਦਾਲ ਬਣਾਈ ਸੀ ਅੱਛ ਬੋ
ਹ
ਵਧੀਆ ਬਣੀ ਸੀ, ਸਭ ਨੇ ਖਾਧੀ ਹੋਣੀ ਸਵਾਦ ਲੱਗੀ ਹੋਗੀ।
ਹਾਂਜੀ-ਹਾਂਜੀ, ਵਧੀਆ।
ਅੱਛਾ, ਹੋਰ ਮੌਸਮ ਠੀਕ ਹੈ ਇਸ ਟਾਈਮ।
ਹਾਂ, ਵਧੀਆ ਬਾਰਿਸ਼ ਆ ਰਹੀ ਹੁਣੇ-ਹੁਣੇ ਸ਼ੁਰੂ ਹੋਈ ਏ।
ਅੱਛਾ, ਇਧਰ ਤੇ ਮੌਸਮ ਮਤਲਬ ਬਰਸਾਤ ਦਾ ਹੈ ਨੀ,
ਅੱਛਾ, ਇਧਰ ਤੇ ਹੁਣੇ ਇਨੀ ਆਂਧੀ ਆਈ ਸੀ ਤੇ ਹੁਣ ਬਾਰਿਸ਼ ਸ਼ੁਰੂ ਹੋ ਗਈ।
ਅੱਛਾ।
ਹਾਂਜੀ। ਾਂ
ਜੀ ਹੋਰ ਸਾਫ਼-ਸਫਾਈਆਂ ਕਰ ਲਈਆਂ ਸੀਂ।
ਹਾਂਜੀ, ਕੀਤੀ ਸੀ ਹੁਣ ਫਿਰ ਆਂਦੀ-ਤੂਫਾਨ, ਆਂਦੀ ਤੂਫਾਨ ਆ ਗਏ। ਰੋਜ਼ ਦਾ ਇਹੀ ਚੱਲਦਾ ਪਾਇਆ।
ਬਸ, ਅਸੀਂ ਪੁਰੀ ਸਫਾਈਆਂ ਕਰਦੇ ਰਹਿ ਗਏ ਨਾ ਵੋਟੀ ਮੇਰੀ ਲੱਗੀ ਸਵੇਰ ਦੀ, ਮਤਲਬ ਉਹਦੇ ਸਵਾਇਆ ਬਸ। ਹਨੇਰੀ, ਤੂਫਾਨ ਆਏ ਜੇ ਸਾਰੇ, ਹਾਂਜੀ। ਬੱਸ, ਐਵੇਂ ਚੱਲਦਾ ਰਿਹਾ ਤੇ ਇੱਥੇ ਕੂੜੇ ਵਾਲੇ ਵੀ ਨੀ ਆਦੇ ਇੱਥੇ ਦੋ-ਦੋ ਦਿਨ ਦਾ ਨੀ ਆਂਦੇ। ਕੂੜਾ ਚੁੱਕਣ ਵਾਸਤੇ, ਫਿਰ ਕੂੜਾ ਸੱਟਣ ਜਾਣਾ ਪੈਂਦਾ ਕਈ ਵਾਰੀ।
ਅੱਛਾ ਹਾਂ।
ਤੁਹਾਡੇ ਰਾਹ ਚ ਜਾਂਦਾ ਕੁੜੇ ਵਾਲੇ ਰੋਜ?
ਹਾਂਜੀ।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
ਰੋਚ ਨਹੀਂ ਆਉਂਦਾ, ਕਦੀ-ਕਦੀ ਆਉਂਦਾ।
ਹਾਂ, ਤੁਹਾਡੇ ਉੱਥੇ ਪਾਣੀ ਦੀ ਵੀ ਦਿੱਕਤ ਹੈਗੀ। ਘਰ ਪਾਣੀ ਦੇ ਮਤਲਬ ਟੈਂਕਰ ਆਉਂਦੇ ਕਈ ਵਾਰੀ ਮਤਲਬ ਯਾਰ ਮੋਟਰ ਤੋਂ ਹਾਂਜੀ। ਗਰਮੀ ਚ ਜ਼ਿਆਦਾ ਹੁੰਦੀ ਹੋਣੀ ਦਿੱਕਤ?
ਹਾਂ, ਗਰਮੀਆਂ ਵਿੱਚ ਜ਼ਿਆਦਾ ਹੁੰਦੀ ਹੈ।, ਇੱਕ ਦਿਨ ਛੋੜ ਤੇ ਆਂਦਾ ਪਾਣੀ, ਫਿਰ ਪਾਣੀ ਦੀ ਬੜੀ ਕਮੀ ਹੋ ਜਾਂਦੀ ਹੈਨਾ।
ਹੂੰ।
ਫਿਲਟਰ ਵਿੱਚ ਪੀਣ ਵਾਲਾ ਪਾਣੀ ਵੀ ਕਮੀ ਹੋ ਜਾਂਦੀ ਹੈ।
ਹਾਂ, ਉਹੀ ਦਿੱਕਤ ਏ। । ਪਾਣੀ ਤੁਸੀਂ ਫਿਰ ਬੜਾ ਸੋਚ ਸਮਝ ਕੇ ਵਰਤੋਂ ਕਰਦੇ ਹੋਗੇ ਪਾਣੀ ਦੀ।
ਜੀ, ਹੋਰ ਸੁਣਾਓ, ਕੀ ਕਰ ਰਹੀ ਸੀ? ਪਿਛੋ ਆਵਾਜਾਂ ਆ ਰਹੀਆਂ ਨੇ, ਸੁੱਤੀ ਕੋਈ ਨੀ ਕੀ ਅਜੇ।
ਔਰ ਕੋਸ਼ਿਸ਼ ਕਰ ਰਿਹਾ ਬੱਚਿਆਂ ਸੋਨ, ਸੋਣਾ ਤੇ ਤੰਗ ਵੀ ਕਰਨਾ, ਨਾਲ ਦੇ ਖੇਢਦੇ ਏਵੇ ਹੀ ਫਿਰਦਾ ਰਹਿੰਦਾ।
ਅੱਛਾ।
ਹਾਂਜੀ?
ਹੋਰ?
ਬਸ ਜੀ ਸਭ ਵਧੀਆ
ਆਹੋ ਖਿਲੌਣੇ ਵੇਖਦੇ ਰਹਿੰਦੇ ਖੇਡਦੇ ਰਹਿੰਦੇ। ਆ ਪਤਾ ਨੀ ਸਵੇਰ ਦੀ ਰਾਤੀ ਇੱਕ ਦੋ ਵਜੇ ਸੌਂਦੀ ਹੇ। ਬਾਕੀ ਮੈਂ ਵੀ ਪੇਪਰ ਚੈੱਕ ਕਰਦਾ ਪੇਆ ਸੀ ਬੱਚਿਆਂ ਦੇ ਇਗਜ਼ਾਮ ਦੇ ਤੇ ਬਸ ਆਵਾਜ਼ ਆਉਂਦੀ ਤੇ ਡਿਸਟਰਬਨਸ ਹੁੰਦੀ ਬੱਚਾ ਧਿਆਨ ਨੀ ਦੇ ਪਾਉਂਦੇ ਸੀ ਹਮ। ਬੱਚਿਆਂ ਦੇ ਕੰਪਟੀਸ਼ਨ ਦੱਸਣ ਦੇ ਲਾਈਵ ਪ੍ਰੋਗਰਾਮ ਹੋਏਗਾ ਕਲ। ਤੇ ਨਤੀਜੇ ਤਿਆਰ ਕਰਦੇ ਪਏ ਸੀ ਬੱਚਿਆਂ ਦੇ। ਇਹ ਬੜਾ ਔਖਾ ਕੰਮ ਹੁੰਦਾ। ਹਾਂਜੀ ਹਾਂਜੀ ਇਹ ਨਤੀਜੇ ਤਿਆਰ ਕਰਨੇ ਬੜਾ ਬੜਾ ਔਖਾ ਕੰਮ ਹੋਇਆ ਕਰਦਾ। ਮਤਲਬ? ਨੰਬਰ ਦੇਣੇ ਬੱਚਿਆਂ ਨੂੰ ਫੇਰ ਨੰਬਰ ਕਿਸੇ ਨੂੰ ਘੱਟ ਵੱਧ ਦਿੱਤੇ ਜਾਣ ਕੋਈ ਕੰਮ
ਹਾਂਜੀ ਹੈ ਹੀ ਛੋਟੇ ਬੱਚੇ ਨੇ ਸਾਰੇ ਵੱਡੇ ਵੀ ਹੋਣਗੇ?
ਜੀ ਸਾਰੇ।
ਅੱਛਾ।
ਸੋਚ ਸਮਝ ਕੇ ਕਰਨਾ ਪੈਂਦਾ ਜੀ ਬੜਾ ਕੁਛ। ਫਸਟ ਸੈਕੰਡ ਥਰਡ ਉਹਨਾਂ ਨੂੰ ਫੇਰ ਇੱਕ ਫੇਰ ਮਾਇਆ ਵੀ ਦੇਣੀ ਦਿੱਤੀ ਜਾਂਦੀ ਹੈ ਗੁਰਦੁਆਰੇ ਵੱਲੋਂ ਇਕਯਾਵਨ ਸੌ ਇਕੱਤੀ ਸੌ ਰੁਪਏ ਤੱਕ ਦੀ ਤੇ ਫੇਰ ਅਗਰ ਨਤੀਜਾ ਸਹੀ ਆਏਗਾ ਤੇ ਸਾਨੂੰ ਵੀ ਖੁਸ਼ੀ ਹੋਏਗੀ ਬਈ ਇੱਕ ਸਹੀ ਬੱਚੇ ਨੂੰ ਇੱਕ ਜੋ ਹੈ ਜੋ ਸੇਵਾ ਦਿੱਤੀ ਗਈ ਗੁਰਦੁਆਰੇ ਵੱਲੋਂ ਕੇ ਉਹ ਸਹੀ ਬੱਚੇ ਕੋਲ ਗਈ ਹੈ।
ਹਾਂਜੀ।
ਇਹ ਵੀ ਜ਼ਰੂਰੀ ਹੁੰਦਾ।
ਹਾਂਜੀ।
ਤੇ ਇਸ ਤੋਂ ਬਾਅਦ ਫੇਰ ਬੱਚਿਆਂ ਦੇ ਕੈਂਪ ਵੀ ਹੈਗੇ ਨੇ ਕੈਂਪ ਵਿੱਚ ਫੇਰ ਨਤੀਜੇ ਕੱਢਣੇ ਨੇ ਸ਼ੀਸ਼ੂ ਦੇ ਚਾਰਨ ਬੱਚਾ ਕੌਣ ਸੋਹਣਾ ਕਰ ਰਿਹਾ ਹੈ।
ਤੇ ਬਾਣੀ ਕੰਠ ਮੁਕਾਬਲੇ ਵੀ ਅਸੀਂ ਕਰਾਉਨੇ ਆ। ਕਿ ਓੁਹਵੀ ਇਸ ਤੋਂ ਬਾਦ
ਅੱਛਾ।
ਤੁਹਾਡੇ ਉੱਥੇ ਵੀ ਹੁੰਦੇ ਹੋਣਗੇ?
ਨਹੀਂ ਇਧਰ ਨਹੀਂ ਹੁੰਦੇ ਤੁਸੀਂ ਆ ਜਾਓ ਟਰਾਏ ਕਰੋ ਇਧਰ ਆ ਕੇ। ਇੱਧਰ ਤੇ ਕੁਛ ਵੀ ਨੀ ਹੁੰਦਾ।
ਹਮ, ਨੀ ਕੋਈ ਨੀ ਕੋਸ਼ਿਸ਼ ਕਰਾਂਗੇ, ਉੱਧਰ ਵੀ ਅਸੀ ਅ ਮੁਕਾਬਲੇ ਕਰਵਾਉਣ ਦੇ ਲਈ।
ਹਾਂਜੀ। ਹੋਰ, ਤੁਸੀਂ ਕੀ ਖਾਦਾ ਡਿਨਰ ਵਿੱਚ?
ਡਿਨਰ 'ਚ ਅਸੀ ਅਤੇ ਨਾ ਉਹ, ਅਹ ਸਾਡੀ ਵਾਈਫ ਜੀ ਕਹਿ ਰਹੇ ਸੀਗੇ, ਕਿ ਮੈਂ ਉਹਨਾਂ ਨੂੰ ਉਹ ਅ ਡੁਪਲੇੈਕਸ ਮਸ਼ਰੂਮ ਚਾਹੀਦੀ ਏ, ਖਾਣ ਆਸਤੇ। ਫੇਰ ਅਸੀਂ ਫਿਰ, ਮਸ਼ਰੂਮ ਡੂਪਲੈਕਸ ਲੈ ਕੇ ਆਏ ਸੀ। ਤੇ ਅੱਜ, ਵੈਸੇ ਬਾਹਰ ਤਾਂ ਅਸੀਂ ਘੱਟ ਹੀ ਖਾਈ ਦਾ, ਲੇਕਿਨ ਸਾਡੇ ਨੋਨ ਹੈਗੇ ਨੇ ਉਹਨਾਂ ਕੋਲੋਂ, ਮਤਲਬ ਥੋੜ੍ਹਾ ਸਾਫ-ਸੁਥਰਾ ਸਮਾਨ ਮਿਲ ਜਾਂਦਾ ਐ। ਤੇ ਉਹਨਾਂ ਕੋਲੋਂ ਅਸੀਂ ਮਸ਼ਰੂਮ ਡੁਪਲੈਕਸ ਤੇ, ਸਪਿੰਗ ਰੋਲ ਜ ਮੈਡਮ ਜੀ ਨੇ ਮੰਗੇ ਸੀ। ਤੇ ਅਸੀਂ, ਉਹ ਲੈ ਕੇ ਆਏ ਸੀ। ਹ।
ਵਧੀਆ। ਮਨ ਕਰਦਾ ਬਾਹਰ ਦਾ ਵੀ ਖਾਂਣਦੇ, ਹੁਣ ਮੇਰਾ ਵੀ ਕਰ ਗਿਆ।
ਤੁਹਾਡਾ ਵੀ ਕਰ ਗਿਆ, ਬਾਹਰ ਦਾ ਹੁਣ ਖਾਣ ਤੇ, ਚਲੋ ਤੁਹਾਡੇ ਆਸਤੇ ਅਸੀਂ ਪੀਜ਼ਾ ਔਡਰ ਕਰ ਦਿੰਦੇ ਹਾਂ, ਇੱਥੋਂ ਦੀ।
ਹ।
ਇਹ ਡੋਮੀਨੋਸ ਤੋਂ, ਤੁਹਾਡੇ ਘਰ ਆ ਜਾਏਗਾ।
ਹਮ।
ਇਹ ਵਧੀਆ ਤਰੀਕਾ ਹੈ ਨਾ, ਵੈਸੇ ਅੱਜ ਕੱਲ੍ਹ ਔਨਲਾਈਨ ਦਾ ਬੜਾ ਹੀ ਵਧੀਆ ਤਰੀਕਾ ਹੋ ਗਿਆ। ਔਨਲਾਈਨ ਜੇ ਕੁਛ ਮੰਗਵਾਉਣਾ ਚਾਹੋ ਤੇ, ਹਾਂਜੀ, ਹੁਣ ਮੇਰੇ-ਮੇਰੇ ਸਾਲੇ ਸਾਬ ਜੀ ਆਏ ਸੀ, ਉਹਨਾਂ ਨੇ ਰਾਤੀ ਇੱਕ ਦੋ ਵਜੇ, ਇੱਥੋਂ ਦੀ ਔਡਰ ਕੀਤਾ ਤੇ ਰਾਤੀ ਡੇਢ ਵਜੇ ਦੋ ਵਜੇ ਵੀ ਦੇਣ ਵਾਸਤੇ ਆ ਗਏ ਸੀ ਉਹ, ਡੋਮੀਨੋਸ ਤੋਂ।
ਹਾਂਜੀ।
ਤੇ, ਵੈਸੇ ਦੇਖੋ ਨੌਕਰੀ ਤੇ ਬੜੀ ਔਖੀ ੳਨਾਂ ਦੀ। ਫੇਰ ਵੀ ਦੇਖੋ ਕਰਦੇ ਨੇ ਉਹ ਰਾਤੀ, ਦੋ-ਦੋ ਵਜੇ ਤੱਕ ਕੇ ਆਂਦੇ ਨੇ।
ਜੀ। ਹਾਂਜੀ।
ਬਸ ਜੀ, ਚਲਦਾ ਰਹਿੰਦਾ ਏ ਤੇ
ਹ-
ਹਮ। ਆਜ ਕੱਲ ਤਾਂ ਇਹ ਚੀਜ਼ ਬੜੀ ਵਧ ਗੀ ਏ, ਅੱਛਾ ਬਰਸਾਤ ਤੇਜ ਹੋ ਗਈ ਏ?
ਹ-
ਹੁਣ ਤੁਹਾਡੇ ਉੱਧਰ ਹੋਈ ਹੈ ਤੇ ਫਿਰ ਏਧਰ ਵੀ, ਕੱਲ ਤੱਕ ਜ਼ਰੂਰ ਹੋਏਗੀ।
ਹਾਂਜੀ, ਸਵੇਰ ਤੱਕਨ ਈ ਹੋ ਜੇਗੀ ਬਾਰਿਸ ਤੁਹਾਨੂੰ
ਅੱਛਾ, ਸਵੇਰੇ ਤੱਕ ਹੋ ਜੇ ਗੀ, ਤੁਸੀਂ ਭੇਜ ਰਹੇ ਹੋ ਮਤਲਬ ਸਵੇਰੇ- ਸਵੇਰੇ।
ਹਾਂਜੀ।
ਅੱਛਾ, ਤੁਸੀਂ ਏਦ ਇਦਾਂ ਕਰੋ, ਤੁਸੀਂ ਉਹਨਾਂ ਨੂੰ ਬੋਲੋ, ਰੱਬ ਜੀ ਨੂੰ ਕਿ ਕੱਲ੍ਹ ਦੇ ਜਗਾ ਪਰਸੋਂ ਭੇਜ ਦਿਊ, ਕੱਲ੍ਹ ਸਮਾਗਮ ਹੈਗਾ ਵੇ, ਅਤੇ ਕੱਲ੍ਹ ਨਾ ਭੇਜੋ, ਪਰਸੋਂ ਭੇਜ ਦਿਓ।
ਅੱਛਾ, ਅੱਛਾ।
ਹਾਂਜੀ।
ਅੱਛਾ, ਚਲੋ ਕੋਈ ਨੀ, ਕੱਲ ਨੀ ਆ ਸਕਦੀ ਬਈ, ਪਰਸੋਂ ਆ ਜਾਏਗੀ ਬਾਰਿਸ਼, ਨਹੀਂ ਤੇ ਤੁਹਾਡਾ ਪ੍ਰੋਗਰਾਮ
ਹਾਂ, ਐਵੇਂ ਠੀਕ ਰਹੇਗਾ ਨਾ ਹੁਣ, ਤੁਸੀਂ-ਤੁਹਾਡੀ ਗੱਲ ਮੰਨ ਲੈਣ ਗੇ।
ਹਮ।
ਹੋਰ ਦੱਸੋ ਜੀ, ਮੰੰਮੀ ਜੀ, ਪਾਪਾ ਜੀ, ਠੀਕ ਤੁਹਾਡੇ ਸਾਰੇ ਘਰ? ਜੀ ਸਾਡੀ ਕੱਲ ਦੀ ਤਿਆਰੀ ਲਗਭਗ ਹੋ ਗਈ। ਜੀ ਅਸੀਂ ਲੈਕਚਰ ਵੀ ਦੇਇ ਦਾ ਹੁੰਦਾ ਗੁਰਬਾਣੀ ਦੇ ਉੱਪਰ ਦੇਣੇ ਆਂ ਗੁਰਬਾਣੀ ਵਿੱਚ ਚਾਰਜ ਉਪਰ ਗੁਰਮਤ ਬਾਰੇ, ਤੇ ਅਸੀਂ ਸਕੂਲਾਂ ਕੋਲਜਾ ਚ ਵਿਚ ਜਾ ਕੇ ਅਸੀਂ ਲੈਕਚਰ ਮੋਟੀਵੇਸ਼ਨਲ ਲੈਕਚਰ ਦੇਈ ਜਾਂਦੇ ਨੇ।
ਅੱਛਾ-ਅੱਛਾ।
ਹਾਂਜੀ ਜਿੱਥੇ ਮੌਕਾ ਮਿਲਦੈ ਅਸੀ ਜ਼ਰੂਰ ਜਾਈਦਾ। ਅਸੀਂ ਫਿਲਹਾਲ ਅ ਜਆਦਾ ਅਸੀਂ ਚਾਰਜ ਨੀ ਕਰਦੇ ਮਤਲਬ ਨਿਸ਼ਕਾਮ ਸੇਵਾ ਹੋ ਜਂਦੀ ਸਾਡੇ ਮੈਕਸੀਮਮ ਚ।
ਅੱਛਾ-ਅੱਛਾ ਵਧੀਆ ਗੱਲੈ ਐ ਤੇ ਬੜੀ।
ਬਾਕੀ ਕਈ ਜਗਾ ਤੇ ਸਾਡੇ ਹੁੰਦੇ ਨੇ, ਪੇਡ ਲੈਚਰ ਵੀ ਹੁੰਦੇ ਨੇ। ਜਿਦੇ ਅਸੀ ਦੋ ਜਾਂ ਤਿੰਨ ਹਜ਼ਾਰ ਰੁਪੇ ਅਸੀ ਚਾਰਜ ਕਰੀ ਦਾ ਹੁੰਦਾ। ਲੇਕਿਨ ਮੈਕਸੀਮਮ ਅਸੀਂ ਕੋਸ਼ਿਸ਼ ਕਰਦੇ ਆਂ ਕਿ ਜਿੰਨਾ ਹੋਸਕੇ ਅਸੀਂ ਆਪਣੀ ਗਾਲ ਸਬ ਤੱਕ ਪਹੁਚਾਇਐ।
ਹਾਂਜੀ।
ਚਲੋ ਜੀ। ਤੁਸੀਂ ਆਰਾਮ ਕਰੋ ਜੀ ਕੋਈ ਨੀ ਠੀਕ ਹੈ ਜੀ, ਧਿਆਨ ਰੱਖੋ ਜੀ ਆਪਣਾ, ਠੀਕ ਹੈ ਜੀ। ਜੀ-ਜੀ ਸ਼ੁਕਰੀਆ ਜੀ ਰਬ ਰਾੱਖਾ ਜੀ।
ਹੈਲੋ ਹਾਂਜੀ